ਹਾਂਜੀ, ਸਤਿ ਸ੍ਰੀ ਅਕਾਲ
ਹੋਰ ਜੀ, ਠੀਕ ਹੋ ਜੀ ਤੁਸੀਂ
ਹਾਂਜੀ, ਵਧੀਆ ਜਿਸ ਤੂੰ ਦੱਸੋ ਕਿਵੇਂ ਉ।
ਬਸ ਜਸੀੇ ਵੀ ਵਧੀਆ ਮਾਲਵ ਦੀ ਕਿਰਪਾ ਏ।
ਹਾਂਜੀ, ਰੱਬ ਦੀ ਕਰੀਬ ਹੋਨੀ ਚੀਦੀ, ਸਭ ਤੇ ਹੋਰ ਕੀ ਕਰਦੇ
ਹੂੰ, ਬਸ ਜੀ।
ਅੱਛਾ, ਅੱਛਾ।
ਤੁਹਾਨੂੰ ਫੋਨ ਹੀ ਕਰ ਲਵਾਂ।
ਹਾਂਜੀ, ਬਹੁਤ ਵਧੀਆ ਜੀ ਤੁਸੀਂ ਕੋਲ ਕੀਤੀ ਮੈਨੂੰ
ਹਾਂਜੀ, ਹੋਰ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਸਭ ਵਧੀਆ ਜੀ ਵਧੀਆ ਤੂੰ ਦੱਸੋ
ਹੂੰ, ਬਸ ਜੀ ਆਪਾਂ ਵੀ ਵਧੀਆ।
ਹਾਂਜੀ, ਹੋਰ ਕਿੱਥੇ ਬਾਹਰ ਏ ਘਰ
ਹਾਂਜੀ।
ਮੈਂ ਕਿਹਾ ਹੁਣ ਕਿੱਥੇ ਘਰ ਹੋ ਕੇ ਬਾਹਰ
ਮੈਂ ਭੈਣ ਜੀ ਬਸ ਥੋੜ੍ਹੀ ਦੇਰ ਵਾਸਤੇ ਬਾਹਰ ਆਈ ਸੀ। ਤੇ ਬਸ ਸਾਡਾ ਘਰ ਨਾ ਇੱਧਰ ਹੀ ਮਤਲਬ ਥੋੜਾ ਜਿੱਥੇ ਰੋਡ ਵਗੈਰਾ ਹੁੰਦੇ ਆ, ਮਤਲਬ ਸਾਡਾ ਗਲੀ ਦੇ ਅੰਦਰ ਨੀ ਹੈਗਾ ਘਰ ਰੋਡ ਤੇ ਹੀ ਹੈ, ਤੇ ਮੈਂ ਬ ਬੱਚੀਆਂ ਨੂੰ ਮਤਲਬ ਥੋੜਾ ਸਮਾਨ ਲਿਆ ਕੇ ਦੇਣਾ ਸੀ, ਤੇ ਮੈਂ ਥੋੜਾ ਜਿਹਾ ਬਾਹਰ ਆਈ ਸੀ। ਤੇ ਮੈਂ ਦੇਖਿਆ ਲੋਕੀ ਮਤਲਬ ਅਹ ਇੰਨੀਆਂ ਦੁਰਘਟਨਾ ਹੁੰਦੀਆਂ ਪਈਆਂ ਨੇ, ਤੇ ਟਰੈਫਿਕ ਲਾਈਟ ਸਰਕਾਰ ਨੇ ਇੰਨਾ ਵਧੀਆ ਕੰਮ ਕੀਤਾ ਦਾ ਤੁਹਾਡੇ ਵਾਸਤੇ ਤੇ ਤੁਸੀਂ ਟ੍ਰੈਫਿਕ ਲਾਈਟ ਨੂੰ ਮਤਲਬ ਉਹਦੇ ਨਿਯਮ ਦਾ ਪਾਲਣ ਕਰੋ। ਲੋਕੀ ਲਾਲ ਬਤੀ ਹੋਈ ਦੀ ਹੈ ਤਾਂ ਵੀ ਨੀ ਰੁਕਦੇ ਹੈਗੇ, ਜਲਦਬਾਜ਼ੀ ਇੰਨੀ ਲੋਕਾਂ ਦੇ ਵਿੱਚ ਏ। ਕਿ ਚਾਹੇ ਦੂਸਰੇ ਬੰਦੇ ਨੂੰ ਸੱਟ ਵੱਜਜੇ ਯਾ ਕੁਛ ਵੀ ਹੋਜੇ
ਹਾਂਜੀ ਭੈਣ ਜੀ ਧਿਆਨ ਨੀ ਰੱਖਦੇ ਆਪਣਾ ਜਲਦੀ ਲੱਗੀ ਹੁੰਦੀ, ਬਾਈਕ ਚਲਾ ਲਈ ਐਕਟਿਵਾ ਚਲਾ ਲਈਏ ਅੱਗੇ ਜਾ ਕੇ ਆਪਣਾ ਹੀ ਨੁਕਸਾਨ ਹੁੰਦਾ ਜੀ ਚ ਐਕਟਿਵਾ ਠੋਕਰ ਲੱਗ ਜਾਂਦੀ ਹੈ।
ਹਾਂਜੀ, ਤੇ ਮੈਂ ਉਹੀ ਵੇਖਦੀ ਸੀ ਮੈਂ ਕਿਹਾ ਬੱਚੇ ਵੀ ਹੁਣ ਮੈਂ ਤੇ ਬੱਚਿਆਂ ਨੂੰ ਕੱਢਦੀ ਨੀ ਇਕੱਲੇ ਕਿਉਂਕਿ ਕਿ ਰੋਡ ਤੇ ਘਰ ਐ ਤੇ ਟ੍ਰੈਫਿਕ ਵਗੈਰਾ ਬਹੁਤ ਜ਼ਿਆਦਾ ਹੁੰਦੀ ਐ। ਤੇ ਕਮ ਸੇ ਕਮ ਜਿਹੜੇ ਆਸ-ਪਾਸ ਲੋਕੀ ਰਹਿ ਰੇ ਨੇ, ਉਹਨਾਂ ਵਾਸਤੇ ਤੇ ਥੋੜਾ ਸੋਚ ਸੋਚਣਾ ਚਾਹੀਦਾ ਨਾ, ਕਿ ਬੱਚੇ ਵੀ ਨੇ, ਵੱਡੇ ਵੀ ਨੇ ਬ ਬਜ਼ੁਰਗ ਵੀ ਆਂਦੇ-ਜਾਂਦੇ ਐ ਤੇ ਥੋੜ੍ਹਾ ਉਹਦਾ ਧਿਆਨ ਰੱਖਣ। ਚਲੋ ਥੋੜਾ ਲੇ ਟ ਪਹੁੰਚ ਜੋੋ, ਪਰ-ਪਰ ਨਾ ਮਤਲਬ ਥੋੜ੍ਹਾ ਦੇਖਣਾ ਚਾਹੀਦਾ। ਇੱਕ ਤੇ ਲੋਕੀ ਸ਼ਰਾਬ ਪੀ ਕੇ ਇੰਨੀ ਤੇਜ਼ ਗੱਡੀ ਚਲਾਂਦੇ ਨੇ। ਨਾ ਸਾਹਮਣੇ ਵਾਲੇ ਨੂੰ ਵੇਖਦੇ ਨੇ, ਨਾ ਕੁਛ ਕੁਛ ਤੇ ਬਹੁਤ ਮਤਲਬ ਗਲਤ ਏ, ਐਹ ਚੀਜ਼ ਨਾ।
ਹਾਂਜੀ-ਹਾਂਜੀ ਮੈਂ ਵੀ, ਮੈਂ ਵੀ ਆਂਨੀ ਆ ਨਾ, ਸਕੂਲੋਂ ਆਨੀਂ ਆ ਤੇ ਵੇਖਦੀ ਆ ਟ੍ਰੈਫਿਕ ਇੰਨਾ ਹੁੰਦਾ। ਜੇ ਬੱਚੇ ਛੋਟੇ ਬੱਚੇ ਸਕੂਲ ਆਦੇ ਨੇ, ਵੱਡੇ ਵੀ ਆਂਦੇ ਨੇ ਬੱਸਾਂ ਚਲਦੀਆਂ ਨੇ ਰੋਡ ਤੇ। ਤੇ ਬੱਚੇ ਵੀ ਥੋੜਾ ਧਿਆਨ ਨੀ ਹੁੰਦੇ, ਵੀ ਬੱਸ ਆ ਰਹੀ ਏ ਜਾ ਰਹੀ ਏ, ਉਹ ਵੀ ਧਿਆਨ ਰੱਖਣ। ਜੇ ਬੱਚ ਚਲਾ ਰਿਹਾ ਜਾਂ ਕਾਰ ਚਲਾ ਰਿਹਾ। ਉਹਨੂੰ ਵੀ ਤੇ ਆਪਣਾ ਧਿਆਨ ਰੱਖਣਾ ਚਾਹੀਦਾ, ਕਿ ਬਈ ਕੋਈ ਅੱਗੇ ਆ ਅੱਗੇ ਨਾ ਆਜੇ।
ਹਾਂਜੀ-ਹਾਂਜੀ, ਉਹੀ ਤਾਂ ਮੈਂ ਤੇ ਫੇਰ ਬੱਚਿਆਂ ਦੇ ਬਾਰੇ ਵੀ ਸੋਚਦੀ, ਮੈਂ ਕਿ ਯਾਰ ਏਂਨੀ ਟ੍ਰੈਫਿਕ ਚੱਲਦੀ ਪਈ ਐ ਤੇ ਥੋੜ੍ਹਾ ਜਿਹਾ ਬੰ ਮਤਲਬ ਇੱਕ ਨਾਗਰਿਕ ਦਾ ਈ ਫਰਜ਼ ਬਣਦਾ ਏ ਕਿ ਹਾਂ ਤੁਸੀਂ ਮਤਲਬ ਜੋ ਸਰ ਕਾਰ ਨੇ ਨਿਯਮ ਬਣਾਏ ਦੇ ਨੇ, ਉਹਨਾਂ ਦਾ ਚੰਗੀ ਤਰ੍ਹਾਂ ਪਾਲਣ ਕਰੋ। ਬਈ, ਤਾਹਡੇ ਵਾਸਤੇ ਹੀ ਬਣਾਏ ਗਏ ਨੇ ਹਨਾ। ਤੁਸੀਂ ਸਭ ਮਿਲ ਕੇ ਉਸ ਚੀਜ਼ ਨੂੰ ਸਮਝੋਗੇ, ਓਦਾ ਪਾਲਣ ਕਰੋਗੇ ਤੇ ਇਹ ਤਾਂ ਹੀ ਤੁਹਾਡੇ ਸਭ ਦੇ ਵਸ ਤੇ ਸਹੀ ਹੋਏਗਾ ਹਨਾ। ਤੇ ਹੁਣ ਇੰਨੀਆਂ ਭੀੜਾਂ ਹੁੰਦੀਆਂ ਨੇ, ਵਿੱਚੋਂ ਈ ਗੱਡੀਆਂ ਕੱਢੀ ਜਾਂਦੇ ਨੇ। ਕਿਸੇ ਨੂੰ ਵਜ ਰੀ ਐ, ਕੁਛ ਵੀ ਐ। ਤੁਸੀਂ ਦੇਖੋਗੇ ਅੱਜ-ਕੱਲ੍ਹ ਇੰਨੀਆਂ ਐਕ ਐਕਸੀਡੈਂਟ ਹੁੰਦੇ ਪਏ ਨੇ ਇਸਦਾ ਕਾਰਨ ਈ ਐਈ ਏ, ਲੋਕੀ ਇੰਨੀ ਤੇਜ਼ ਗੱਡੀਆਂ ਚਲਾਂਦੇ ਐ, ਸ਼ਰਾਬਾ ਪੀ
ਹਾਂਜੀ-ਹਾਂਜੀ, ਦੁਰਘਟਨਾ ਵਾਲੇ ਮਤਲਬ ਕੀ ਕਿਹੜੇ-ਕਿਹੜੇ ਕਾਰਨ ਹੁੰਦੇ ਜੇ ਇਹ ਹੁੰਦਾ ਬਾਈਕ ਤੇਜ਼ ਚਲਾਣਾ, ਕਾਰ 'ਚ ਬੈਲਟ, ਸੀਟ ਬੈਲਟ ਨਾ ਲਾਂਣਾ। ਐਵੇਂ ਦੇ ਲੋਕੀ ਹੁੰਦੇ
ਔਰ ਕਈ ਤੇ ਮੈਂ ਦੇਖੇ ਐ, ਹੈਲਮੇਟ ਵੀ ਨੀ ਪਾਂਦੇ। ਤੁਸੀਂ ਹੈਲਮੇਟ ਪਾਓ ਹਨਾ। ਅਗਰ ਦੋ
ਹਾਂਜੀ।
ਤੇ ਅੱਗੇ ਵਾਲੇ ਨੂੰ ਵੀ ਮਤਲਬ ਹੈਲਮੇਟ ਪਾਣਾ ਚਾਹੀਦਾ, ਪਿੱਛੇ ਵਾਲੇ ਨੂੰ ਵੀ ਬਾਏ ਚਾਂਸ ਐਵੇਂ ਹੋ ਜਾਂਦਾ ਐ ਕਿ ਬੰਦੇ ਕੋਈ ਗਿਰ ਜਾਂਦਾ, ਕੋਈ ਸਾਹਮਣੇ ਵਾਲਾ ਟੱਕਰ ਮਾਰ ਦਿੰਦਾ ਤੇ ਬੰਦਾ ਅਗਰ ਹੈਲਮੇਟ ਪਾਇਆ ਦਾ ਤੇ ਸਿਰ ਵਗੈਰਾ ਤੇ ਚੋਟ ਜਿਹੜੀ ਏ ਉਹ
ਬੱਚ ਜਾਂਦੇ, ਹਾਂਜੀ-ਹਾਂਜੀ ਸਹੀ ਗੱਲ ਐ ਜੀ। ਸਾਡੇ ਇੱਥੇ ਤਾਂ ਮੈਂ ਭੈਣ ਜੀ, ਇਹ ਰੋ ਹਾਂਜੀ ਇਹ ਭੈਣ ਜੀ, ਐਹ ਰੂਲ ਹੈਗਾ ਜੀ ਜੋ, ਜੋ ਬਾਈਕ ਚਲਾ ਰਿਹਾ ਉਹ ਵੀ ਹੈਲਮੇਟ ਤੇ ਆ ਜੋ ਪਿੱਛੇ ਬੈਠੇ ਹੋ ਨਾਨੀ ਬੱਚੇ ਉਹ ਵੀ ਏ, ਉਹ ਵੀ ਹੈਲਮੇਟ ਪਾਕੇ ਜਾਏਗਾ। ਅਗਰ ਨਹੀਂ ਚਲਾਣ-ਚਲਾਣ ਕੱਟ ਦੇਨਾਂ। ਤੇ ਮੈਂ-ਮੈਂ ਨਾ ਇੱਕ ਕਈ ਸ਼ਹਿਰਾ 'ਚ ਦੇਖਿਆ ਦਾ, ਕਈ ਲੋਕੀ ਐਦਾਂ ਚੱਲਦੇ ਨੇ। ਪਾਂਦੇ ਨੀ ਹੈਗੇ ਹੈਲਮੇਟ ਪਿੱਛੇ ਵਾਲਾ ਵੀ।
ਤੇ ਮੈਂ ਬੜਾ ਸੋਚ ਰੀ ਸੀ, ਬੈ ਕੇ ਮੈਂ ਕਿਆ ਯਾਰ ਇੰਨਾ ਕੁਛ ਹੋ ਰਿਆ ਮਤਲਬ ਬੱਚਿਆਂ ਦਾ ਵੀ ਡਰ ਲੱਗਦਾ, ਬੱਚੇ ਟਿਊਸ਼ਨ ਜਾਂ ਤੇ ਕਈ ਵਾਰੀ ਕੱਲੇ ਵੀ ਨਿਕਲ ਜਾਂਦੇ ਆ ਤੇ ਬੋਤ ਜਾ ਮਨ ਸੋਚਾਂ 'ਚ ਪੈ ਜਾਂਦਾ ਕਿ ਕੁਛ ਹੋ ਨਾ ਜਾਏ। ਮਤਲਬ ਟ੍ਰੈਫਿਕ ਵਗੈਰਾ ਇੰਨੀ ਐ, ਪੁਲਿਸ ਵੀ ਉੱਥੇ ਖੜੀ ਹੁ ਹੁੰਦੀ ਐ ਪਰ ਲੋ ਕੀ ਸਮਝਦੇ ਈ ਨੀ ਹੈਗੇ ਕੁਛ ਤੇ ਇੱਕ ਤੇ ਲਾਈ ਬਣਾਨੇ ਚਾਈਦੇ ਆ ਹੈਨਾ, ਹਰ ਇੱਕ ਬੰਦੇ ਨੂੰ ਆਪਨੇ ਲਾਇਸੈਂਸ ਜ਼ਰੂਰੀ ਹੋਨਾ ਚਾਈਦਾ।
ਹਾਂਜੀ-ਹਾਂਜੀ, ਅਗਰ ਕਿਸੇ ਨੂੰ ਟੋਟ, ਅਗਰ ਕਿਸੇ ਨੇ ਗੱਡੀ ਠੋਕ-ਠੁਕ ਜਾਂਦੀ ਏ ਤੇ ਲੈ ਕਿੰਨੇ ਚਲਾਈ ਸੀ ਗੱਡੀ।
ਲਾਇਸਨਸ ਈ ਨੀ ਹੁੰਦੇ।
ਹਾਂਜੀ ਜੀ ਹਾਂ, ਮੈਂ ਵੀ ਇੱਕ ਨਾ ਏ ਸਾਡੇ ਗਲੀ 'ਚ ਨਾ ਇੱਕ ਮਤਲਬ, ਕਿ ਛੋਟੀ ਉਮਰ ਦਾ ਮੁੰਡਾ ਹੈਗਾ। ਅ ਖਾਸ ਥੱਲੇ-ਥੱਲੇ ਆ, ਔ ਇੰਨੀੇ ਤੇਜ਼ ਬੈਕ ਚਲਾਂਦੇ ਨਾ ਏਨੀੇ ਤੇਜ਼ ਬੈਠ ਚਲਾਂਦੇ ਨਾ ਐ ਲਗਦਾ ਕਿਸੀ ਨੂੰ ਠੋਕ ਨਾ ਦੇ ਡਰ ਲੱਗਦਾ ਹਨ ਵੀ। ਧਿਆਨ 'ਚ ਦਾਏ ਅੱਗੇ ਬੱਚੇ-ਬੁੱਚੇ ਆਜੇ ਸੁਨਦੇ ਨੀ ਹੈਗੇ।
ਹਾਂਜੀ-ਹਾਂਜੀ, ਭੈਨਜੀ ਗਲੀਆਂ ਦੇ ਵਿੱਚ ਦੇਖੋ ਤੁਸੀਂ ਔ ਬ੍ਰੇਕਰ-ਸੀਟ ਬ੍ਰੇਕ ਕਰ ਲਗਾਏ ਹੁੰਦੇ ਆ ਹੈਨਾ। ਬ੍ਰੇਕ ਲੱ ਹਾਂ, ਬ੍ਰੇਕ ਵਾਸਤੇ ਕਿ ਤੁਸੀਂ ਉਦੇ ਤੇ ਆਰਾਮ ਨਾਲ ਗੱਡੀ ਚਲਾਨੀ ਐ। ਤਾਂ ਹੀ ਗਲੀਆਂ 'ਚ ਲਾਏ ਹੁੰਦੇ ਐ ਕਿਉਂਕਿ ਗਲੀਆਂ ਵਿੱਚ ਤਾਂ ਬੱਚੇ ਖੇਲਦੇ ਕੁਲਦੇ ਐ। ਹੈਨਾ। ਤੇ ਇੱਕੋ ਦਮ ਅਗਰ ਅਸੀਂ ਤੇਜ਼ ਜਾਵਾਂਗੇ ਤੇ ਬੱਚੇ ਵਗੈਰਾ ਕਿਸੀ ਨੂੰ ਕੁ ਵੱਜ ਸਕਦੀ ਐ, ਚੋਟ ਆ ਲੱਗ ਸਕਦੀ ਏ ਐਨਾ।
ਹਾਂਜੀ।
ਲਗਾਏ ਹੁੰਦੇ ਆ ਪਰ ਲੋਕੀ ਇੰਨੇ ਨਾ ਸਮਝ ਨੇ ਮਤਲਬ ਉਨਾਂ ਨੂੰ ਸਮਝ ਈ ਨਈ ਏ ਕਿ ਐ ਕਿਸ ਵਸਤੇ ਲਗਾਈ ਦੀ ਐ। ਔ ਇਸ ਵਾਸਤੇ ਹੁੰਦੀ ਏ ਕਿ ਤੁਸੀਂ ਆਪਣੀ ਜੇੜੀ ਗੱਡੀ ਤੁਸੀਂ ਤੇਜ਼ ਚਲਾ ਰੇ ਔ ਉੱਥੇ ਜਾ ਕੇ ਤੁਸੀਂ ਆਰਾਮ ਨਾਲ ਲੈ ਕੇ ਜਾਨੀ ਆ ਉੱਥੋਂ ਹਨਾ।
ਪਰ ਨਈ ਪਰ ਅੱਜ ਕੱਲ੍ਹ ਦੇ ਜੋ ਮੁੰਡੇ ਹੈਗੇ ਨਾ ਔ ਸੁਨ ਔ ਵੇਖਦੇ ਹੀ ਨੀ ਹੈਗੇ। ਕਿ ਅੱਗੇ ਸਪੀਡ ਬ੍ਰੇਕਰ ਨੇ।
ਇੰਨੇ ਗੰਦੇ-ਗੰਦੇ ਮਤਲਬ ਗੰ ਮ ਤਲਬ ਇੰਨੀ ਤੇਜ਼ ਆਵਾਜ਼ ਦੇ ਹੋਰਨ ਲਗਾਏ ਹੁੰਦੇ ਐ। ਮਤਲਬ ਕੋਈ ਪਰੇਸ਼ਾਨ ਵੀ ਹੋ ਸਕਦਾ ਨਾ ਹੋਰਨ ਦੀ ਆਵਾਜ਼ ਤੋਂ ਇੰਨੀ ਤੇਜ ਮਤਲਬ ਅਲੱਗ-ਅਲੱਗ ਮਤਲਬ ਆਵਾਜ਼ਾਂ ਦੇ ਹੋ ਲਗਾਏ ਹੁੰਦੇ ਐ। ਕਈ ਚੀਕਾਂ ਦੀ ਆਵਾਜ਼ ਦੇ ਹੁੰਦੇ ਐ, ਮਤਲਬ ਬੋਤ ਈ ਡਰਾਵਨੇ ਜੇਵੀ ਹੁੰਦੇ ਐ। ਇੱਕ ਵਾਰੀ ਤਾਂ ਮੈਂ ਜਾ ਰੀਸੀ ਪਿੱਛੋਂ ਇੱ ਕ ਨੇ ਮੁੰਡੇ ਨੇ ਹੋਰਨ ਵਜਾਇਆ, ਮੈਂ ਤੇ ਡਰ ਈ ਗਈ ਅਗਰ ਕੋਈ ਬੱਚਾ ਹੁੰਦਾ ਕੋਈ ਬਜ਼ੁਰਗ ਉਦਾਂ ਕਿਸੇ ਨੂੰ ਪਰੇਸ਼ ਕੋਈ ਹਾਰਟ ਦੀ ਦਿੱਕਤ ਹੁੰਦੀ ਉਨ ਤੇ ਕੁਛ ਹੋ ਜਾਣਾ ਸੀ।
ਹਾਂਜੀ, ਸਈ ਭੈਨਜੀ ਸਾਡੇ ਵੀ ਇੱਕ ਇੱਥੇ ਨਾ ਇੱਕ-ਇੱਕ ਬੁੱਢਾ ਸੀ ਹੈਗਾ ਸੀ। ਤੇ ਉਨੂ ਵੀ ਇੱਕ-ਇਕ ਕ ਮੁੰਡਾ ਬਾਇਕ ਤੇ ਐਨਾ ਗੰਦਾ ਹੋਰਨ ਲਾਇਆ ਨਾ ਐਨੀ ਗੰਦੀ ਆਵਾਜ਼ ਹੋਰਨ ਦੀ ਤੇ ਨਾ ਅ ਐਵੇ ਤਾਂ ਕੋਈ ਕੁੱਤਾ ਭੋਕ ਰੇਆ ਉਏ।
ਹਾਂਜੀ-ਹਾਂਜੀ ਐਵੀ ਧਵਨੀ ਪ੍ਰਦੂਸ਼ਣ ਕਰ ਰੇ ਨੇ।
ਹਾਂਜੀ-ਹਾਂਜੀ, ਏਹ ਵੀ ਗ਼ਲਤ ਹੈ ਬੀ ਐਵੇਂ ਦੀ ਹੋਰ ਨਹੀਂ ਲਾਨ ਚਾਈਦਾ ਜੋ ਜੋ ਬਾਈਕਾਂ ਦੇ ਹੋਰਨ ਨਾ ਓਹ ਵੀ ਲਾਓ। ਐਵੇਂ ਨੀ ਫਾਲਤੂ ਲੋਕਾਂ ਦੀ ਐਹ ਵੀ ਪੁਲਿਸ ਨੂੰ ਨਾ ਆਪਣੇ ਐ ਬੈਰਿੰਗ ਖੁਲ ਜਾਰੇ ਨੇ ਹੋਰ ਨਾ ਜੋ ਆਲਤੂ ਫਾਲਤੂ ਹੋਰ ਲਾਂਦੇ ਨੇ
ਹਾਂਜੀ ਭੈਣਜੀ ਓਹ ਤੇ ਚਲੋ ਅਪਨਾ ਕੰਮ ਕਰਦੇ ਹੀ ਪਏ ਨੇ ਪਰ ਇੱਕ ਨਾਗਰਿਕ ਨੂੰ ਵੀ ਅਪਣੇ ਮਤਲਬ ਥੋੜ੍ਹਾ ਸੋਚ ਸਮਝਣਾ ਚਾਹੀਦੈ।
ਹਾਂਜੀ
ਹਨਾ ਥੋੜਾ ਟ੍ਰੈਫਿਕ ਬੀ ਨਈ ਯਮ ਦਾ ਪਾਲਣ ਕਰਨਾ ਚਾਹੀਦੈ ਕਿ ਤੁਸੀਂ ਐਹ ਸਭ ਨਾ ਕਰੋ ਜਿਸਦੇ ਨਾਲ ਕਿਸੀ ਨੂੰ ਪਰੇਸ਼ਾਨੀ ਹੋਏ, ਹਨਾ
ਹਾਂਜੀ, ਦੇਖੋ ਭੈਣਜੀ ਅੱਜ ਅਬ ਅੱਜ ਅਪਾਂ ਕਰਾਂਗੇ ਕਦੋਂ ਦੇ ਥਾਂ ਤੁਹਾਨੂੰ ਦੂਜਾ ਸਖਾਵਾਂਗੇ
ਹਾਂਜੀ-ਹਾਂਜੀ। ਬਾ
ਹਾਂਜੀ
ਕੋਈ ਨੀ ਮੰਨਦਾ ਹੈਗਾ ਪਰ--ਰ ਐ ਤੇ ਤਾਂ ਹੀ ਸਭ ਕੁਛ ਠੀਕ
ਸਕਦੈ ਜਦੋਂ ਅਸੀਂ ਕਿਸ ਚੀਜ਼ ਸਮਝਾਂਗੇ ਵਕਤ ਹਾਂਜੀ ਅੱਛਾ
ਹਾਂਜੀ, ਹਾਂਜੀ ਬਸ ਮੈਂ ਵੀੈਂ ਅਪਨਾ ਸਾਨੂੰ ਕੈਨੇ ਆ ਕਿ ਤੁਸੀਂ ਬਾਈਕ ਚਲਾਂਦੇ ਓ ਧਿਆਨ ਚਲਾਯ ਕਰ ਧੀਰੇ ਚਲਾਯ ਕਰ ਤੁਵਾਡੇ ਅਗੇ ਕੋਈ ਬੁੱਢਾ ਬੱਚਾ ਆਂਦੈ, ਤੁਸੀਂ ਓਥੇ ਆਪਣੀ ਗੱਡੀ ਸਲੋਅ ਕਰ ਲਓ।
ਹਾਂਜੀ-ਹਾਂਜੀ, ਓਹ ਤੇ ਹੈ ਈ ਐ।
ਹਾਂ, ਤੇ ਜੇ ਚਲਾਣੀ ਏ ਤੇ ਪਤਾ ਕੀ ਐ ਅਗਰ, ਅਗਰ ਮੈ ਕਿਆ ਬੱਚਿਆਂ ਨੂੰ ਚੋਟ ਚੋਟ ਲੱਗ ਗਈ ਤੇ ਹਲੇ, ਹਲੇ ਖਰਚਾ ਹੋਏਗਾ ਨਾ ਭੈਣਜੀ। ਓਹ ਕੈਨ ਕੈਨਗੇ ਤੁਸੀਂ ਤੁਸੀਂ ਮਾਰਿਐ, ਆਪਾਂ ਥੋੜੀ ਮਾਰਿਐ। ਓਹ ਹਰ ਖਰਚਾ ਲੈਣਗੇ ਜੀ ਭੈਨਜੀ।
ਆਪੇ ਜੀ ਕਿਸੀ ਨੂੰ ਕੁਛ ਨਈ ਕੈ ਸਕਦੇ। ਸਾਰੇ ਈ ਤੇਜ਼ੀ ਚ ਜਾਂਦੇ ਐ। ਚਲੋ ਤੁਸੀਂ ਦਸ ਮਿੰਟ ਲੇਟ ਪੋਂਚ ਜਾਓਗੇ ਕੁਛ ਨੀ, ਪਰ ਅਰਾਮ ਨਾਲ ਚਲਾਓ, ਥੋੜਾ ਆਪਨੇ ਪਰਿਵਾਰ ਦਾ ਵੀ ਸੋਚੋ, ਹਨਾ।
ਹਾਂਜੀ, ਭੈਨਜੀ ਤਾਡੇ ਚ ਬੋਤ ਵਧੀਆ ਗੱਲ ਹੈ ਜੀ ਜੋ ਤੁਸੀ ਸੋਚਿਆ
ਬਸ ਜੀ ਮੈਂ ਵੀ ਜੀ ਆਪਨੇ ਏਹਨਾਂ ਨੂੰ ਬੋਲਦੀ ਰਹੰਦੀ ਆਂ। ਮੈਂ ਕਿਹਾ ਤੁਸੀਂ ਭਾਵੇਂ ਲੇਟ ਹੋ ਜਾਓ ਦਁਸ ਮਿੰਟ ਪੰਦਰਾ ਮਿੰਟ ਪਰ ਆਰਾਮ ਨਾਲ ਚਲਾਓ, ਕੋਈ ਤੇਜੀ ਨਾ ਕਰੋ।
ਮੈ ਵੀ ਜੀ ਐਂ ਬੱਚਯਾਂ ਨੂੰ ਐਂ ਕਹਨੀ ਆਂ ਅਰਾਮ ਨਾਲ ਚਲਾਓ। ਕੀ ਬੀ ਕੀ ਅਰਾਮ ਨਾਲ ਚਲਾਓ ਤੇ ਜਲਦੀ ਨ ਜਲਦੀ ਨਈ ਕਰਨੀ
ਹਾਂਜੀ ਬਸ ਜੀ ਹੁਨ ਸਰਕਾਰ ਵੀ ਅਪਨਾ ਕੰਮ ਕਰਦੀ ਪਈ ਐ, ਪਰ ਜੋ ਸਰਕਾਰ ਨੇ ਨਿਯਮ ਬਨਾਏ ਨੇ ਸਾਡੇ ਸਬ ਵਸਤੇ ਬਨਾਏ ਨੇ ਤਾਕਿ ਅਸੀਂ ਸੁਰਕਸ਼ਿਤ ਰਈਏ। ਹਨਾ ਲੇਕਿਨ ਆ ਤੇ ਸਾਡੇ ਵਰਗਿਆਂ ਨੂੰ ਹੀ ਸਮਝਣਾ ਚਾਹੀਦਾ ਨਾ ਕ ਸਮਝਾਂਗੇ ਤਾਹੀ ਅਸੀਂ ਬਚ ਸਕਦੇ ਆ ਉਸ ਚੀਜ਼ ਤੋਂ
ਹਾਂਜੀ-ਹਾਂਜੀ
ਹਾਂਜੀ,
ਠੀਕ ਆ।
ਹੂੰ, ਬਸ ਜੀ ਠੀਕ ਹੈ ਜੀ।
ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।
ਹ